ਹੈਲੋ
ਹੈਲੋ ਭੈਣ ਜੀ ਸਸ ਸ਼੍ਰੀ ਕਾਲ।
ਹਾਂਜੀ ਭੈਣ ਜੀ ਸਸ ਸ੍ਰੀ ਕਾਲ, ਹੋਰ ਸੁਣਾਓ ਠੀਕ ਹੋ ਤੁਸੀਂ।
ਹਾਂਜੀ ਹਾਂਜੀ! ਬਸ ਵਧੀਆ, ਤੁਸੀਂ ਸੁਣਾਓ ਆਪਣਾ ਠੀਕ ਠਾਕ।
ਹਾਂਜੀ ਹਾਂਜੀ! ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਭੈਣ ਜੀ, ਕੁਛ ਵੀ ਨੀ ਕੀ ਕਰਨਾ ਵਾ ਬਸ ਪਇਆ ਸੀ ਹੁਣੇ
ਹਾਂਜੀ।
ਤੇ ਆਪਣਾ ਬੱਚਿਆਂ ਸੂਆ ਕੇ ਫੇਰ ਮੈਂ ਥੋੜਾ ਕੋਠੇ ਆਏ ਸੀ ਅੱਜ ਨਾ ਠੰਡੀ ਹਵਾ ਚੱਲਦੀ ਪਈ ਆ, ਮੌਸਮ ਥੋੜਾ ਅੱਛਾ ਹੋਇਆ ਦਾ, ਬਰਸਾਤ ਕਹਿੰਦੇ ਆ ਵੀ ਬਾਰਾਂ ਵਜੇ ਬਰਸਾਤ ਆਣੀ
ਹਾਂਜੀ ਹਾਂਜੀ ਥੋੜਾ ਹਵਾ ਚਲਦੀ ਏ ਨਾ ਤੇ ਵਧੀਆ ਲੱਗਦੈ।
ਹਾਂਜੀ ਹਾਂਜੀ ਠੰਢੀ ਠੰਢੀ ਹਵਾ ਲੱਗਦੀ, ਪੱਖਿਆਂ ਦੀ ਤੇ ਦੇਖੋ ਪੱਖੇ ਤੱਤੀ ਹਵਾ ਦਿੰਦੇ ਨੇ
ਬਿਲਕੁਲ ਬਿਲਕੁਲ ਉਹ ਛੱਤਾਂ ਗਰਮ ਹੁੰਦੀਆਂ ਜੀ, ਉਹਨਾਂ ਨੇ ਵੀ ਤੱਤੀ ਹਵਾਈ ਈ ਦੇਣੀ ਏ, ਮਸ਼ੀਨ ਏ ਜੀ ਤੱਕ ਮਤਲਬ ਚੱਲੇਗੀ।
ਹਾਂਜੀ ਹਾਂਜੀ! ਹੋਰ ਸੁਣਾਓ ਭੈਣ ਜੀ।
ਹਾਂਜੀ ਹਾਂਜੀ ਵਧੀਆ, ਬਸ ਮੈਂ ਤੁਹਾਡੇ ਨਾਲ ਬਈ ਅੱਜ ਇਹ ਗੱਲ ਕਰਨੀ ਸੀ। ਕਿ ਮਤਲਬ ਕਿ ਜੈਵੇਂ ਹੁਣ ਦੇਖੋ ਤਿਉਹਾਰ ਸ਼ੁਰੂ ਹੋ ਜਣੇ ਨੇ ਹਨਾ ਸਾਰੇ ਦੇਖੋ ਰੱਖੜੀ ਹਨਾ ਸਭ ਸੇ ਪੈਲੇ ਸਾਡਾ ਰੱਖੜੀ ਦਾ ਤਿਉਹਾਰ ਆਨੈ। ਵੇ ਤਿਉਹਾਰ ਤੇ ਜਿਹੜੀ ਇਹ ਮਿਲਾਵਟ ਤੇ ਚੀਜ਼ਾਂ ਚ ਜਾਦਾ ਹੋਣੀ ਸ਼ੁਰੂ ਹੋ ਜਾਂਦੀ ਏ।
ਬਸ ਭੈਣ ਜੀ ਅਮ ਅਮ ਮਿਠਿਆਈਆਂ ਤੁਹਾਨੂੰ ਪਤਾ ਈ ਏ, ਪਤਾ ਨੀ ਕਦੋਂ ਬਣਾਈਆਂ ਹੁੰਦੀਆਂ ਉਹਨਾਂ ਨੇ। ਸਾਨੂੰ ਥੋੜੀ ਪਤਾ ਹੁੰਦਾ ਹ ਨਾ ਪਰ ਤਿਉਹਾਰ ਇਹ ਚੀਜ਼ਾਂ ਦੀ ਆਜ਼ਾਦੀ ਹੁੰਦੀ ਹ ਨਾ ਮਿੱ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਓ ਮੈਂ ਤੇ ਕਈ ਵਾਰੀ ਸੋਚਦੀ ਹਾਂ ਬਈ ਆਪਣੇ ਭਰਾ ਨੂੰ ਪੁੱਛ ਹੀ ਲਵੋ ਬਈ ਕਿ ਤੈਨੂੰ ਕਿਸ ਚੀਜ਼ ਦੀ ਜ਼ਰੂਰਤ ਏ ਤੈਨੂੰ ਉਹ ਚੀਜ਼ ਲਿਆ ਦਿੰਨੇ ਆ ਹਨਾ ਦੇਖੋ ਮਿਠਾਈਆਂ ਮਿਠੂਈਆਂ ਤੇ ਕਦੋਂ ਦੀ ਬਣੀਆਂ ਹੁੰਦੀ ਦੀਆਂ ਹਨਾ ਫਿਰ ਉਹ ਲੈ ਕੇ ਜਾਓ ਤੇ ਕਈ ਵਾਰੀ ਤਿਉਹਾਰ ਹੁਣ ਦੇਖੋ ਤੁਸੀਂ ਮਿਠਾਈਆਂ ਹੁਣੇੇ ਤੋਂ ਬਣਨੀਆਂ ਸ਼ੁਰੂ ਚ ਹੋ ਗਈਆਂ
ਹਾਂਜੀ ਹਾਂਜੀ ਇਹ ਤੇ ਹੈ ਹੀ
ਮੈਨੂੰ ਤੇ ਮਤਲਬ ਬਿਲਕੁਲ ਅੱਛੀ ਨੀ ਲੱਗਦੀ ਬਾਜ਼ਾਰ ਦੀ ਮਿਠਾਈਆਂ
ਆਪਾਂ ਤੇ ਭੈਣ ਜੀ ਘਰ ਈ ਬਣਾ ਲੈਂਨੇ ਆ
ਵਧੀਆ ਵਧੀਆ ਬਹੁਤ ਵਧੀਆ ਗੱਲ ਐ
ਕਿਉਂ ਇਹਨਾਂ ਦੇ ਇਹਨਾਂ ਨੂੰ ਨਾ ਥੋੜ੍ਹੀ ਬਹੁਤਾ ਇਹ ਕੰਮ ਆਦਾ ਵਾ ਤੇ ਜੈ ਜੈ ਅਸੀਂ ਤੇ ਘਰ ਬਣਾ ਅਸੀਂ ਸਾਰੇ ਲੋਕਾਂ ਇਹ ਨਾ ਸਾਰੀ ਮਿਠਾਈ ਬਣਾ ਲੈਂਦੇ ਜਿਹੜੀਆਂ ਵੀ
ਹਾਂਜੀ ਹਾਂਜੀ ਸਹੀ ਗੱਲ ਏ ਘਰ ਹਾਂਜੀ ਬਸ ਮੈਂ ਤੇ ਨਾ ਦੋ ਚਾਰ ਮਤਲਬ ਕਿ ਬਣਾਣੀ ਆਉਂਦੀ ਮੈਨੂੰ ਇੱਕ ਇੱਕ ਜਿਹੜੀ ਆਪਣੀ ਨਾਰੀਅਲ ਦੀ ਬਰਫ਼ੀ ਹੋ ਗਈ ਹਨਾ
ਅੱਛਾ ਅੱਛਾ
ਜੇ ਕਾਜੂ ਵਾਲੀ ਬਰਫ਼ੀ ਹੋ ਗਈ ਇਹ ਸਭ ਮੈਨੂੰ ਬਣਾਣਾ ਆਦਾ
ਪਰ ਜੀ ਫੇਰ ਐਵੇਂ ਨਾ ਟੈਮ ਬੜਾ ਲੱਗਦਾ ਹੈ ਚੀਜ਼ਾਂ ਨੂੰ ਫਿਰ ਆਪਾਂ ਸੋਚਦੇ ਹਾਂ ਚਲੋ ਟੈਮ ਬਚਾਣਾ ਬਾਜ਼ਾਰੋਂ ਹੀ ਖਰੀਦ ਲਈ ਪਰ ਬਾਜ਼ਾਰ ਦੀ ਸਾਨੂੰ ਅੱਛੀ ਨੀ ਹੁੰਦੀ
ਉਪਰ
ਇਸ ਤੋਂ ਵਧੀਆ ਤੇ ਬੰਦਾ ਜਿਰਾ ਡਰਾਈ ਫਰੂਟ ਵਗੈਰਾ ਦੇ ਤੇ ਦਿਨ ਤਿਉਹਾਰ ਤੇ ਇੱਕ ਦੂਸਰੇ ਨੂੰ
ਹਾਂਜੀ ਤਾਂ ਵਧੀਆ ਗੱਲ ਹੈ ਹਾਂਜੀ ਹਾਂਜੀ ਡਰਾਈ ਫਰੂਟ ਤੇ ਸਭ ਨੂੰ ਸਹੀ ਵਧੀਆ ਗੱਲ ਐ ਕੁੱਛ ਨੀ ਰਹਿਣਾ ਹਨਾ ਤੇ ਆਪ ਅੱਜ ਕੱਲ ਤੇ ਜ਼ਰੂਰੀ ਨੀ ਹੈ ਕਿ ਲੋਕੀ ਮਿਠਾਈ ਦਿੰਦੇ ਨੇ ਆਪਣਾ ਹੋਰ ਬਹੁਤ ਕੁਛ ਚੀਜ਼ਾਂ ਹੈਗੀਆਂ ਉਹ ਦੇ ਦਿੰਦੇ ਨੇ ਹਨਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਦੇਖੋ ਦੀਵਾਲੀ ਦਾ ਜਿਹੜਾ ਸਾਡਾ ਮਤਲਬ ਕਿ ਦੀਵਾਲੀ ਐਸਾ ਤਿਉਹਾਰ ਏ ਸਭ ਜ਼ਿਆਦਾਤਰ ਮਨਾਦੇ ਹੀ ਨੇ ਹਾਂਜੀ ਸੌ ਪ੍ਰਸੈਂਟ ਤੇ ਜਿਹੜੇ ਲੋਕ ਨੇ ਦੀਵਾਲੀ ਮਨਾਦੇ ਨੇ ਕੋਈ ਦਾ ਵੀ ਮਨਾਦਾ ਹੈ ਸਮਾਜ ਦੇ ਤੌਰ ਤੇ ਜਾਂ ਬੱਚਿਆਂ ਦੀ ਖੁਸ਼ੀ ਦੇ ਤੌਰ ਤੇ ਮਨਾਦਾ ਹੈ ਦੀਵਾਲੀ ਤੇ ਇੰਨੀ ਮਿਠਾਈ ਬਣਦੀ ਐ ਇੰਨੀ ਬਣਦੀ ਐ ਮਹੀਨਾ ਪਹਿਲੇ ਹੀ ਮਿਠਾਈ ਬਣਨਾ ਸਟਾਟ ਹੋ ਜਾਂਦੀ ਐ
ਜਿਥੇ ਕਹਿੰਦਿਆਂ ਅਸੀਂ ਵੀ ਦੀਵਾਲੀ ਉਹ ਕਰਨੀ ਹੁਣ ਪੂਜਾ ਪੂਜਾ ਕਰਨੇ ਪਰਨਾ ਅਸੀਂ ਤੇ ਆਪਣੇ ਘਰ ਦੀ ਮਿਠਾਈ ਬਣੀ ਹੋਈ ਲੈ ਕੇ ਕੇ ਆਪ ਆਪ ਪੂਜਾ ਕਰਲੀ ਕਿਉਂ ਚ ਅਸੀਂ ਭਾਵੇਂ ਅਸੀ ਓਨ ਥੋੜੀ ਬਣਾਈਏ ਪਰ ਨਾ ਘਰ ਦੀ ਚੀਜ਼ ਤੇ ਬਣਾਈ ਦੇ ਬਰਕਤ ਹੁੰਦੀ। ਅਸੀ ਬਣਾਨੇ ਤੇ ਥੋੜੀ ਪਰ ਚਲੋ ਸਾਡੀ ਜਾਦਾ ਵੀ ਬਣ ਜਾਂਦੀ ਐ ਫੇਰ।
ਬਿਲਕੁਲ ਬਿਲਕੁਲ ਸਈ ਗੱਲ ਏ, ਚ ਘਰ ਦੀ ਜੇੜੀ ਚੀਜ ਏ ਅਸੀ ਅਪਣੇ ਹੱਥਾਂ ਨਾਲ ਫਰੈਸ਼ ਬਨਾਵਾਂਗੇ ਤਾਜੀ ਬਨਾਵਾਂਗੇ। ਹੈਨਾ, ਵਧੀਆ ਵੀ ਲੱਗੇਗੀ ਓ ਖਾਨ ਚ ਵੀ। ਮਿੱਠਾ ਜੇੜਾ ਅਸੀ ਆਪਨੇ ਹਿਸਾਬ ਨਾਲ ਪਾ ਸਕਦੇ ਆਂ।
ਹਾਂਜੀ ਹਾਂਜੀ ਐ ਤੇ ਹੈ ਈ ਆ। ਪਾ ਭੈਣਜੀ ਰਸਗੁੱਲੇ ਤੇ ਮਤ ਚਿੱਟੇ ਕਾਲੇ ਰਸਗੁੱਲੇ ਹੋਗੇ ਹਨਾ।
ਹਾਂਜੀ ਹਾਂਜੀ।
ਓ ਹੁੰਦੀਆਂ ਚਾਮਪਾਂ ਸੋਰੀ ਚਾਮਪਾਂ ਕੈ ਰੀਆਂ, ਓ ਕੀ ਕੇਂਦੇ ਨੇ ਭੈਣਜੀ ਓਨੂੰ।
ਹਾਂਜੀ। ਦੀ ਬਾਤ। ਹਾਂਜੀ ਹਾਂਜੀ, ਤੇ ਏਕ ਓ ਬਰਫ਼ੀ ਹੁੰਦੀ ਜੇੜੀ ਜਿਤੇ ਚਾਂਦੀ ਦਾ ਕਵਰ ਵੀ ਚੜਾਂਦੇ ਐ ਨਾ ਭੈਣ ਜੀ ਓ ਵੀ ਬਣਾ ਲੈਂਦੇ ਨੇ। ਹਾਂਜ
ਹਾਂਜੀ ਹਾਂਜੀ, ਮੈਂ ਵੀ ਜੀ ਅਪਣਾ ਜੇੜਾ ਜੈਵੇਂ ਸਾਡਾ ਰਖ ਰੱਖੜੀ ਐ ਨਾ ਹੁਨ ਜੈਵੇਂ ਰੱਖੜੀ ਆਣੀ ਏ। ਤੇ ਮੇਰੇ ਭਰਾ ਨੇ ਕੈਣਾ ਤੂੰ ਮਤਲਬ ਕਿ ਕੁਛ ਨਾ ਲਿਆਈਂ। ਤੂੰ ਕਾਜੂ ਦੀ ਬਰਫ਼ੀ ਬਨਾ ਲੇਆ। ਮੈਂ ਜੀ ਆਈ ਕਾਜੂ ਕਤਲੀ ਏ ਜੇੜੀ ਅੱਧਾ ਕਿਲੋ ਕਾਜੂ ਲਿਆਂਦੇ ਅਪਨਾ ਓਦੀ ਬਰਫ਼ੀ ਬਨਾਈ। ਜੈਵੇਂ ਮੈਂ ਹੁਣੇ ਸਵੇ ਰੇ ਜੈਵੇਂ ਅਗਲੇ ਦਿਨ ਜਾਣਾ ਹੁੰਦਾ ਐ ਮੈਂ ਰਾਤੀ ਬਨਾ ਲੈਂਨੀ ਆਂ। ਹੈ ਤੇ ਵੈਸੇ ਦੇਖੋ ਤਾਜੀ ਕਓਂਕਿ ਓਨੂੰ ਸੈਟ ਹੋਨ ਚ ਵੀ ਟੈਮ ਲੱਗਦਾ ਐ।
ਹਾਂਜੀ-ਹਾਂਜੀ ਐਤੇ ਹੈ ਈ ਏ ਭੈਣ ਜੀ ਕੋਈ ਗੱਲ ਬਨਾਨੇ ਆਂ ਪਰ ਆਪਾਂ ਏਦਾਂ ਨੀ ਆਪਾਂ ਕਿਉਂਕਿ ਨਾ ਸਾਡੇ ਦੇਖੋ ਬਨਦੀ ਰੇਂਦੀ ਐ ਹਨਾ ਜੇ ਮੇਰੇ ਨਾਨਕੇ ਪਿੰਡ ਮੇਰੇ ਨਾਨਕੇ ਜਾ ਰਵਾ ਤੇ ਓਨਾਂ ਦਾ ਆਈਆਂ ਦਾ ਕੰਮ ਹੈਗਾ ਵਾ। ਤੇ ਤਾਂ ਕਰਕੇ ਸਾਨੂੰ ਵੀ ਥੋੜਾ ਬੋਤ ਆਂਦਾ ਹੈਗਾ ਨਾ ਓ ਕੇਂਦੇ ਨਾ ਘਰ ਚ ਅਗਰ ਕਿਸੇ ਨੂੰ ਕੋਈ ਕੰਮ ਆ ਆਵੇ ਤੇ
ਹਾਂਜੀ, ਓ ਸਾਰੇਆਂ ਹਾਂਜੀ ਓ ਚੀਜ਼ ਸਭ ਸਿੱਖ ਲੈਂਦੇ ਨੇ ਜੀ ਬੈ ਬੈ ਕੇ ਕੋਲ ਬੈ ਕੇ ਈ ਸਿੱਖ
ਹਾਂਜੀ ਹਾਂਜੀ ਤੇ ਸਾਨੂੰ। ਥੋੜੀ ਬੋਤਾ ਆਂਦਾ ਵਾ, ਤੇ ਅਪਨਾ ਸਵਾਦ ਵੀ ਲੱਗਦੀ ਏ ਘਰੇ ਬਣੀ। ਚੀਜ਼ ਨਾ ਭੈਣਜੀ।
ਹਾਂਜੀ-ਹਾਂਜੀ ਬਿਲਕੁਲ। ਦੇਖੋ ਅ ਹਾਂਜੀ ਹਾਂਜੀ। ਦੇਖੋ। ਬਿਲਕੁਲ ਬਿਲਕੁਲ, ਹਲਵਾਈਆਂ ਨੇ ਦਸ-ਦਸ ਕਿੱਲੋ ਚੀ ਬਨਾਨੀ ਪੰਜਾ-ਪੰਜਾ ਕਿੱਲੋ ਵੀ-ਵੀ ਕਿੱਲੋ ਹਨਾ। ਇਸ ਤੋਂ ਘੱਟ ਤੇ ਉਹ ਚੀਜ਼ ਬਣਾਂਦੇ ਨੇ, ਫਿਰ ਜੀ ਫੇਰ ਉਹ ਸਵਾਦ ਵੀ ਨੀ ਆਂਦਾ।
ਹਾਂਜੀ ਹਾਂਜੀ ਭੈਣ ਜੀ। ਸਾਡੇ ਨਾ ਬਾਹਰ ਗਲੀ 'ਚ ਨਾ ਕਿਸੇ ਦੇ ਹੈਗਾ ਸੀ। ਤੇ ਆਪਣਾ ਉਹਨਾਂ ਨੇ ਲੱਡੂ ਸਾਡੇ ਕੋਲ ਬਣਵਾਏ ਸੀ, ਅਸੀਂ ਬਣਾ ਤੇ ਸੀ, ਉਹਨਾਂ ਨੂੰ ਉਹਨਾਂ ਨੂੰ ਬੜੇ ਪਸੰਦ ਆਏ ਸੀ। ਸਾਡੇ ਲੱਡੂ।
ਬਿਲਕੁਲ ਬਿਲਕੁਲ ਜੀ, ਅਸੀਂ ਤਾਂ ਵੈਸੇ ਨਾ ਜਿਵੇਂ ਸਰਦੀਆਂ ਚ ਉਹ ਹੋ ਗਿਆ ਸੀ ਵੇਸਣ ਦੇ ਲੱਡੂ ਹਨਾ ਡਰਾਈ ਫਰੂਟ, ਡਰਾਈ ਫਰੂਟ ਵਾਲੇ ਲੱਡੂ, ਤਿਲ ਵਾਲੇ ਲੱਡੂ, ਕਈ ਲੋਕੀ ਤੇ ਬਾਜ਼ਾਰੋ ਖਰੀਦਦੇ ਨੇ ਅਸੀਂ ਪਰ ਸਰਦੀਆਂ 'ਚ ਜਿਹੜੀ ਐ ਚੀਜ਼ਾਂ ਆਪਣੇ ਘਰੇ ਬਣਾਣੀਆ। ਤੇ ਪੂਰੀ ਸਰਦੀ ਚ ਜਿਵੇਂ ਖਾਣਾ।
ਹਾਂਜੀ।
ਹਾਂਜੀ ਹਾਂਜੀ ਬਿਲਕੁਲ, ਐਵੇਂ ਨਾ ਠੀਕ ਮਤਲਬ ਕੀ ਰਹਿੰਦਾ ਸਰੀਰ ਮਿੱਠਾ ਸਭ ਸੇ ਵੱਡੀ ਗੱਲ ਐ ਅਸੀਂ ਅਗਰ ਜੇ ਆਪਣੀ ਚੀਜ਼ ਆਪਣੇ ਘਰ ਬਣਾ ਰਹੇ ਆ, ਅਸੀਂ ਆਪਣੀ ਮਰਜ਼ੀ ਨਾਲ ਹਰ ਚੀਜ਼ ਖਾ ਸਕਦੇ ਆ।
ਹਾਂਜੀ ਹਾਂਜੀ ਜੋ ਉਹਨਾਂ ਦੇ ਬਾਜ਼ਾਰਾਂ ਵਿਚ ਦੇਖੋ ਨਾ ਮਿੱਠੇ ਇੰਨਾ ਹੁੰਦਾ।
ਹਾਂਜੀ, ਬਿਲਕੁਲ ਬਿਲਕੁਲ ਬਹੁਤ ਮਿੱਠਾ ਹੁੰ ਹੁੰਦਾ ਐ, ਮਤਲਬ ਖਾਧਾ ਵੀ ਘਬਰਾਹਟ ਜੀ ਵੀ ਹੋ ਜਾਂਦੀ, ਮੈਨੂੰ ਤਾਂ ਦੇਖੋ ਲਾਈਟ ਤੇ ਮਤਲਬ ਮਿੱਠੇ ਵਾਲੀ ਚੀਜ਼ ਪਸੰਦ ਆਂਦੀ ਐ, ਮੈਂ ਤੇ ਆਪਣੇ ਲਾਈਟ ਮਿੱਠੇ ਵਾਲੀ ਚੀਜ਼ਾਂ ਖਾਣੀਆਂ।
ਹਾਂਜੀ ਹਾਂਜੀ ਆਪਾਂ ਵੀ ਥੋੜਾ ਲਾਇਟ
ਹਾਂਜੀ ਮਿੱਠਾ ਵੀ ਜੀ ਜਿਆਦਾ ਖਾਧਾ ਨਹੀਂ ਜਾਂਦਾ।
ਹਾਂਜੀ ਹਾਂਜੀ ਏ ਤੇ ਹੈ ਹੀ ਆ ਭੈਣ ਜੀ।
ਹਾ ਮਿੱਠਾ ਵੀ ਸਾਡੇ ਕੋਲ ਬਿਲਕੁਲ ਖਾਧਾ ਖਾਣਾ ਵੀ ਨੀ ਚਾਹੀਦਾ ਜੀ ਜ਼ਿਆਦਾ ਮਿੱਠਾ। ਸਾਡੇ ਸਰੀਰ ਨੂੰ ਨੁਕਸਾਨ ਕਰਦਾ ਐ।
ਹਾਂਜੀ ਏ ਤੇ ਹੈ ਹੀ ਭੈਣ ਜੀ ਨੁਕਸਾਨ ਤਾਂ ਕਰਦਾ ਈ ਐ। ਆਪਣਾ ਕੀ ਕਹਿੰਦੇ ਹਾਂ ਤੇ ਤੁਸੀਂ ਥੋੜਾ ਘੱਟ ਵਾਲਾ ਬਣਾ ਲਿਆ ਕਰੋ ਨਾ ਥੋੜਾ ਮਿੱ ਮਿੱਠਾ ਆਪਣੀ ਪਸੰਦ ਦਾ ਪਾ ਲਿਆ ਕਰੋ ਜਿੰਨਾ ਤੁਹਾਨੂੰ ਪਸੰਦ ਹੈਗਾ ਹਨਾ।
ਹਾਂਜੀ।
ਤੇ ਆਪਣਾ ਹੁਣ ਦੇਖੋ ਬਸ ਮਹੀਨੇ ਬਾਅਦ ਰੱਖੜੀ ਆਣ ਵਾਲੀ ਐ। ਤੇ ਆਪਣਾ ਤੇ ਫਿਰ ਸ਼ੁਰੂ ਹੋ ਜਾਣਾ।
ਹਾਂਜੀ ਹਾਂਜੀ ਹੁਣ ਦੇਖੋ ਸਾਡੇ ਮਤਲਬ ਕਿ ਇੱਥੇ ਨਾ ਜਿਹੜਾ ਬਾਈ ਕੇਵਰ ਜਿਹੜਾ ਬੰਦਾ ਐ ਕੇਵਰ ਦੀ ਮਿਠਾਈ ਸਾਨੂੰ ਸਾਵਣ ਦੇ ਮਹੀਨੇ ਚ ਬੜੀ ਵਿਕਦੀ ਏ। ਮੈਂ ਦੇਖਿਆ ਦੁਕਾਨ ਤੇ ਇੰਨੇ ਇੰਨੇ ਮਤਲਬ ਕਿ ਢੇਰ ਲੱਗ ਦੇ ਨੇ ਇੰਨੇ ਵੇਖ ਕਰਾਏ ਨੀ ਪਰ ਬਹੁਤ ਢੇਰ ਲੱਗਿਆ ਦਾ, ਔਰ ਸਾਨੂੰ ਜਿਹੜਾ ਐ ਕੇਵਰ ਆ ਨਾ ਰੱਖੜੀ ਤੱਕ ਖਾਣ ਨੂੰ ਮਿਲਦਾ।
ਹਾਂਜੀ ਹਾਂਜੀ। ਦੇ ਤੇ ਆਈ ਆ ਭੈਣ ਜੀ ਅੱਜ ਵੀ ਸਾਡੇ ਲੈ ਕੇ ਆਏ ਸੀ ਕੇਵਰ ਸੋ ਅੱਠ ਸੌ ਰੁਪਏ ਕਿੱਲੋ ਖਰੇ ਏਦਾਂ।
ਹਾਂਜੀ ਹਾਂਜੀ ਹਾਂਜੀ ਹੋ ਸਕਦਾ ਮਹਿੰਗਾ ਵੀ ਬਹੁਤ ਹੁੰਦਾ।
ਪਤਾ ਕਿਉਂ ਮਹਿੰਗਾ ਲੱਗਾ ਹੁੰਦਾ ਉੱਪਰ ਸਾਰਾ। ਅ ਡਰਾਈ ਫਰੂਟ ਵਗੈਰਾ ਵੀ ਉੱਤੇ ਉੱਤੇ
ਹਾਂਜੀ ਬਿਲਕੁਲ ਬਿਲਕੁਲ। ਕਈ ਵਾਰ ਅਸੀਂ ਜੀ ਖੋਇਆ ਤੇ ਵੈਸੇ ਅਸੀਂ ਘਰ ਵੀ ਜਿਹੜਾ ਕੱਢ ਸਕਦੇ ਆ ਦੁੱਧ ਨੂੰ ਵੀ ਕਾੜੀ ਜਾਓ ਕਾੜੀ ਜਾਓ ਕਾੜੀ ਜਾਓ।
ਹਾਂਜੀ-ਹਾਂਜੀ ਉਹ ਇਹ ਤੇ ਹੈ ਈ ਐ ਹਾਂਜੀ ਹਾਂਜੀ। ਨਾ ਬਰਫ਼ੀ ਬਣਦੀ ਐ ਆਪਾਂ ਬਰਫ਼ੀ ਬਣਾਦੇ ਆ ਖੋਏ ਦੀ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਬੜੀ ਸਬਾਦ ਲੱਗਦੀ ਆ।
ਹਾਂਜੀ ਪਿੰਡਾਂ ਚ ਜੀ ਜ਼ਿਆਦਾਤਰ ਲੋਕੀ ਜਿਹੜੇ ਘਰ ਹੀ ਬਣੀਆਂ ਚੀਜ਼ਾਂ ਖਾਂਦੇ ਨੇ ਤੇ ਵਰਤਦੇ ਨੇ।
ਹਾਂਜੀ ਹਾਂਜੀ ਇਹ ਤਾਂ ਹੈ ਈ ਐ। ਹਾਂਜੀ ਹਾਂਜੀ ਇਹ ਤੇ ਹੈ ਭੈਣ ਜੀ।
ਸਾਡੇ ਹਾਂਜੀ ਹਾਂਜੀ।
ਹਾਂਜੀ-ਹਾਂਜੀ,
ਬਹੁਤ ਵਧੀਆ ਲੱਗਿਆ ਇਹਨਾ ਨੂੰ ਤਾਂ ਪਹਿਲਾ ਗੱਲ ਕਰਕੇ ਫੇਰ ਚਲੋ ਕਰਾਂਗੀ ਮੈਂ ਤੁਹਾਨੂੰ ਫੋਨ।
ਹਾਂਜੀ ਹਾਂਜੀ ਠੀਕ ਐ ਭੈਣ ਜੀ ਠੀਕ ਐ ਕੋਈ ਨੀ ਭੈਣ ਜੀ ਸਾਸਰੀ ਕਾਲ ਜੀ।
ਹਾਂਜੀ ਸਾਸਰੀ ਕਾਲ ਜੀ। ਹਾਂਜੀ ਜੀ, ਠੀਕ ਆ ਠੀਕ ਆ